ਹੈਲੋ।
ਹਾਂ, ਸਸ ਸ੍ਰੀ ਕਾਲ ਭੈਣ ਜੀ।
ਸਸ ਸੀ ਕਾਲ।
ਹੋਰ
ਹੋਰ ਕਿੱਦਾਂ ਤੁਸੀਂ? ਮੈਂ ਠੀਕ ਆ, ਤੁਸੀਂ ਦੱਸੋ? ਮੈਂ ਵੀ ਠੀਕ ਹਾਂ।
ਕੀ ਕਰ ਰਹੇ ਸੀ।
ਕੁਛ ਨੀ ਰੋਟੀ ਪਾਣੀ ਬਣ ਗਈ ਤੇ ਜਵਾਕ ਖੇਲਦੇ ਪਏ।
ਹਾਂ
ਅੱਜ ਅਸੀਂ ਬਣਾਈ ਸੀ ਲੋਬੀਆ।
ਕਲ ਵਣਾਏ ਸੀ। ਜੇ ਲੋਕਆ
ਅੱਛਾ।
ਬੱਚੇ ਦੀ ਛੁੱਟੀ ਸੀਗੀ ਫਿਰ ਬੱਚੇ ਕਹਿੰਦਾ। ਮੰਮਾ ਫਾਈਡ ਰਾਈਸ ਬਣਾ ਦੋ ਅੱਜ। ਤਾਂ ਫਿਰ ਉਹ ਫਰਾਈਡ ਰ
ਤੁਆਡੇ ਕਿੰਨੇ ਜੋਬ ਨੇ?
ਹਾਂਜੀ।
ਤੁਆਡੇ ਕਿੰਨੇ ਜਵਾਕ ਨੇ?
ਦੋ- ਦੋ ਨੇ।
ਅੱਛਾ- ਅੱਛਾ। ਸਕੂਲ ਚ ਜਾਂਦੇ।
ਹਾਂ ਸਕੂਲ ਜਾਂਦੇ ਨੇ, ਹਾਂ ਨਈ- ਨਈ ਛੋਟੇ ਨੇ, ਏਕ ਇੱਕ ਸਾਢੇ ਚਾਰ ਸਾਲ ਦਾ ਤੇ ਇੱਕ ਢਾਈ ਸਾਲ ਦੀ।
ਅੱਛਾ- ਅੱਛਾ। ਇੱਕ ਕੁੜੀ ਤਾਂ ਇੱਕ ਨੱਡਾ।
ਹਾਂਜੀ ਏਕ ਮੁੰਡਾ ਤੇ ਕੁੜੀ।
ਅੱਛਾ, ਇੱਕ ਮੁੰਡਾ ਔਰ ਇੱਕ ਕੁੜੀ ਓਰ ਦੱਸੋ? ਓਰ ਮੌਸਮ, ਮੌਸਮ ਦਾ ਕੀ ਹਾਲ- ਚਾਲ ਐ ਤੁਆਡੇ ਇਧਰ
ਮੌਸਮ ਤਾਂ ਸੋਣੇ ਲੱਗੀ ਐ। ਠੰਡਾ ਮੌਸਮ ਮੀਂਹ ਪੈ ਰਿਆ ਸਾਡਾ
ਅੱਛਾ-ਅੱਛਾ ਸਾਡੇ ਇੱਧਰ ਵੀ ਮੀਂਹ ਆ ਰਿਆ ਓਰ ਬੱਚਿਆਂ ਦੇ ਸਕੂਲ ਸ਼ੁਰੂ ਹੋਗਏ? ਹੈਲੋ, ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।